ਹੈਲੋ,
ਹੈਲੋ ਸਤਿ ਸ਼੍ਰੀ ਅਕਾਲ ਜੀ,
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਜੀ।
ਹਾਂਜੀ ਹਾਂ, ਠੀਕ ਆ ਤੁਸੀਂ ਦੱਸੋ?
ਹਾਂਜੀ ਹਾਂ ਵਧੀਆ ਪਹਿਲਾਂ ਨਾਲ ਫਰਕ ਆ ਥੋੜਾ ਲੱਗਿਆ ਮੈਨੂੰ
ਦਵਾਈ ਚੱਲਦੀ ਐ।
ਨਾ ਦਵਾਈ ਹੁਣ ਲੈ ਕੇ ਆਇਆ, ਉਹ ਅਲਸਰ ਦੀ।
ਕਾਦੀ
ਅਲਸਰ ਹੋ ਗਿਆ ਅਲਸਰ।
ਅਲਸਰ ਕੀ ਹੁੰਦਾ।
ਵਾਹ ਤਾੜੀਆਂ ਕਹਿੰਦੇ ਤਾੜੀਆਂ ਕਿਆ ਬਾਤ ਐ। ਬੱਚਿਆਂ ਨੂੰ ਕਹਿੰਦੇ ਅਲਸਰ ਬਾਰੇ ਨੀ ਪਤਾ।
ਕੁਛ ਹੋਰ ਵੀ ਹੋਣਾ ਇਹਦਾ ਮੀਨਿੰਗ।
ਭਾਜੀ ਵਾਹ ਕਿੱਡਾ ਵੱਡਾ ਜਹਾਜ਼ ਜਾਂਦਾ ਕਹਿੰਦੇ ਪਿੰਡ ਦੇ ਵਿੱਚੋਂ
ਅਲਸਰ ਕੀ ਹੁੰਦਾ।
ਛਾਲੈ ਛਾਲੈ ਛਾਲੈ।
ਅੱਛਾ ਅੱਛਾ ਅੱਛਾ ਠੀਕ ਐ।
ਜਾਓ ਅਨਪੜ ਲੋਕੋ। ਆਈ ਲੇਟਸ ਕਰੀ ਕਹਿੰਦੇ ਪਾਣੀ ਦੇ ਵਿੱਚ ਪਾਤੀ ਗੁੱਡੀ ਨੇ ਡਿਗਰੀ ਪਾੜਦੇ ਉਹਦੀ
ਐਂ ਨੀ ਬੋਲਣਾ ਹੈਗਾ, ਬੇਸਤੀ ਨੀ ਕਰਨੀ।
ਹੈਊ ਸਤਿਨਾਮ ਵਾਹਿਗੁਰੂ ਜੀ।
ਵਾਹਿਗੁਰੂ ਜੀ ਵਾਹਿਗੁਰੂ ਜੀ।
ਹੂੰ ਪਾਠ ਕਿਹੜੇ ਵੇਲੇ। ਵਾਹਿਗੁਰੂ ਜੀ ਕੀ ਫ਼ਤਿਹ ਜੀ।
ਉਹ ਜਹਾਜ਼ ਆ ਉਵੇਂ ਜਾ ਰਿਹਾ ਆਪਣੇ ਉਹ ਨੀ ਜਿਵੇਂ ਉਹ ਚਾਰ ਪੰਜ ਆਲੇ ਦਆਲੇ ਜਹਾਜ਼ ਹੁੰਦੇ ਨੇ ਵੱਡੇ। ਜਹਾਜ਼ ਨੀ ਆਉਂਦਾ ਹੁੰਦਾ ਇੱਕ ਪਿੰਡ ਚ।
ਦੇਖਿਆ ਤੂੰ ਉਹ ਉਵੇਂ ਜਾ ਰਿਹਾ ਆਲੇ ਦੁਆਲੇ ਨੇ ਚਾਰ ਪੰਜ ਉਹਦੇ ਜਹਾਜ਼ ਆ। ਉਹ ਕਾਫ਼ੀ ਵੱਡਾ ਜਾ ਹੁੰਦਾ ਨਾ। ਆ ਉਹ ਟੱਪ ਗਿਆ ਬਠੋਈ ਕਣੀ।
ਆਹੋ ਬਠੋਈ ਆਊਗਾ ਉਹ।
ਰੋਟੀ ਖਾ,
ਰੋਟੀ ਖਾਲੀ ਭਿੰਡੀਆਂ ਦੀ ਸਬਜ਼ੀ ਦੇ ਨਾਲ ਹੁਣ ਦਵਾਈ ਲੈ ਕੇ ਆਇਆ ਥੋੜ੍ਹੀ ਜੀ, ਤਿਆਰੀ ਕਰਨ ਲੱਗ ਗਏ, ਤਾਂ ਕਰਕੇ ਅੱਜ ਮੁੰਡੇ ਹੋ ਗਏ ਥੋੜੀ ਲੇਟ ਕੁੜੇ।
ਹੂੰ,
ਤਾਂਹੀ ਕਰਦੀ ਰਹੀ ਤੂੰ ਸਾਡੀ ਵੇਟ ਕੁੜੇ।
ਅੱਛਾ,
ਹਾਂਜੀ, ਕਰਦੀ ਆ ਵੇਟ ਬਾਈ ਸਾਡੀ? ਪਰ ਸਾਨੂੰ ਤਾਂ ਕੌਣ ਯਾਦ ਕਰਦਾ ਮਲੰਗ ਬੰਦਿਆਂ ਨੂੰ।
ਹਾਂ ਕੌਣ ਯਾਦ ਕਰਦਾ ਸਾਨੂੰ।
ਹੂੰ ਗ਼ਰੀਬਾਂ ਨੂੰ ਕਾਹਨੂੰ ਯਾਦ ਕਰਦਾ ਹੰਦਾ ਕੋਈ।
ਮੰਮੀ ਠੀਕ ਐ ਪਾਪਾ ਠੀਕ ਨੇ।
ਮੰਮੀ ਐਂ ਠੀਕ ਹੈ ਪਾਪਾ ਉਹ ਤੋਂ ਵੱਧ ਠੀਕ ਨੇ ਮੈਂ ਵੀ ਠੀਕ ਹਾਂ।
ਬ੍ਰਦਰਰ
ਮੇਰਾ ਭਾਈ ਵੀ ਠੀਕ ਹੈ।
ਭਾਈ ਵੀ ਠੀਕ ਹੈ।
ਹਾਂਜੀ ਠੀਕ ਹੈ, ਤੁਸੀਂ ਸੁਣਾਓ ਭੈਣ ਠੀਕ ਹੈ? ਕੀ ਮੇਰੀ ਵੱਡੀ ਭੈਣ ਕੀ ਮੇਰੀ ਵੱਡੀ ਭੈਣ ਠੀਕ ਹੈ?
ਫੇਕ ਹੈ, ਠੀਕ ਹੈ।
ਫ਼ਰਕ ਹੈ ਪਹਿਲਾਂ ਨਾਲੋਂ?
ਫ਼ਰਕ ਹੈ।
ਅੱਛਾ ਠੀਕ ਹੈ, ਸਮੇ ਚੋਂ ਸਮਾਂ ਕੱਢ ਕੇ ਮੈਂ ਤੁਹਾਨੂੰ ਕੋਲ ਕਰੀ ਆ, ਮੈਂ ਹਾਂ ਪਾਠ ਕਰ ਲਿਆ ਸੀਗਾ।
ਸ਼ਾਮ ਨੂੰ ਕ ਕਾਹਿਦਾ ਪਾਠ ਕਰਦਾ ਹੁੰਦਾ ਸ਼ਾਮ ਨੂੰ?
ਰਹਿਰਾਸ ਸਾਹਿਬ,
ਰਹਿਰਾਸ ਸਾਹਿਬ, ਮੈਂ ਵੀ ਉਹੀ ਕਰਦੀ ਹਾਂ।
ਤੂੰ ਕਿੰਨੇ ਵਜੇ ਕਰਦੀ ਏ?
ਜਦੋਂ ਸਾਡਾ ਗੁਰਦੁਆਰੇ ਵਾਲਾ ਬਾਬਾ ਸਟਾਰਟ ਹੁੰਦਾ, ਮੈਂ ਓਦੋਂ ਪਾਠ ਕਰਦੀ।
ਵਾਹ ਜੀ ਵਾਹ ਤਾੜੀਆਂ ਤੇਰੇ ਨਾਂ ਦੇ ਉੱਤੇ ਤੂੰ ਤਾਂ ਏਡਵਾਂਸ ਨਾ ਕੋਈ ਮੇ ਤੋਂ, ਸਲਾਮ ਆ ਤੈਨੂੰ, ਮੈਂ ਕਿਹਾ ਲੇਟ ਹੋ ਜਾ ਨਾ।
ਨਾ ਮੈਂ ਉਸ ਟਾਈਮ ਈ ਕਰਦੀ ਆਂ।
ਉਹ ਫਿਰ ਮੈਂ ਮਤਲਬ, ਉਹ ਨੀ ਮਜ਼ਾਕ ਨੀ ਕਰ ਰਿਹਾ, ਮੈਂ ਤੇ ਮੈਂ ਤੈਨੂੰ ਮਤਲਬ ਉਹ ਕਰ ਰਿਹਾ। ਏਪਰੀਸੀ਼ਏਟ
ਆਪੁਸੇਟ।
ਜੀ।
ਮੈਨੂੰ ਐ ਹੁੰਦਾ ਅ ਸੱਤ ਕੁ ਵਜੇ ਸਟਾਰਟ ਹੁੰਦਾ ਸਾਡਾ ਬਾਬਾ ਗੁਰਦੁਆਰੇ ਵਾਲਾ।
ਹਾਂ।
ਫੇਰ ਜਦੋਂ ਮੈਨੂੰ ਉਹਦੀ ਆਵਾਜ਼ ਸੁਣਦੀ ਆ ਵੀ ਹਾਂ, ਉਹਨੇ ਸਟਾਰਟ ਕਰ ਲਿਆ, ਮੈਂ ਨਾਲ ਦੀ ਨਾਲ ਆਪਣਾ ਅਪਣਾ ਨਹਾ ਧੋ ਕੇ
ਜੀ-ਜੀ-ਜੀ-ਜੀ-ਜੀ-ਜੀ।
ਹੂੰ।
ਜੀ-ਜੀ-ਜੀ।
ਸਵੇਰੇ ਟਾਈਮ ਅੱਛਾ ਜਦੋਂ ਮੈਂ ਉੱਠਦੀ ਹਾਂ, ਮੈਂ ਸੱਤ ਵਜੇ ਹੀ ਕਰਦੀ ਹਾਂ। ਸਾਢੇ ਛੇ ਜਾਂ ਸੱਤ ਵਜੇ, ਹਾਂਜੀ।
ਜੀ-ਜੀ-ਜੀ।
ਕੀ? ਜੀ-ਜੀ-ਜੀ।
ਜੀ-ਜੀ-ਜੀ-ਜੀ-ਜੀ। ਵੀਡੀਓ ਆਈਆਂ, ਪਈਆਂ ਨੇ ਗਰੁੱਪ ਚ ਮੈਂ ਵੀ ਦੇਖੀਆਂ ਹਜੇ। ਉੱਧਰ ਗਾਹ ਪਿਆ ਪਿਆ, ਪੂਰਾ ਏਥੇ ਸੁਰ ਲੱਗੇ ਹੋਏ ਨੇ ਸਿਰੇ ਦੇ ਪੂਰੇ ਅੱਜ।
ਸਾਰੀਆਂ ਸੈਂਡ ਕਰਦੇ ਹੋ ਜਿੰਨੀਆਂ ਵੀ ਹੈਗੀਆਂ।
ਮੈਂ ਹਜੇ ਗਰੁੱਪ ਚ ਗਿਆ ਨੀ ਗਾ, ਉਹ ਵੇਟ ਕਰ ਰਹੇ ਨੇ ਬੈਠੇ ਵੀ ਆਊਗਾ। ਉਹ ਚ ਐਵੇਂ ਆ ਪਤਾ ਕੀ ਆ, ਅਸੀਂ ਨਾ ਦੋ ਬਲਵਿੰਦਰ ਹੋ ਗਿਆ ਇੱਕ ਮੈਂ। ਇੱਕ ਤਾਂ ਸਾਡੀ ਮਾਤਾ ਇੱਕੋ ਆ। ਮਤਲਬ ਉਹਦੇ ਜਿਦਾ ਅਸੀਂ ਉੱਤਰ ਹੀ ਚਾਰ ਪੰਜ ਬੰਦਾ ਬੰਦੇ ਬੈਠਣ ਬੰਦੇ ਨਾ ਉਹ ਜੋ ਔਨਲਾਈਨ ਬੈ ਜਾਂਦੇ ਨੇ, ਏਵੀ ਗੱਲਾਂ ਮਾਰਨਗੇ ਇਹਨਾਂ ਦੀ ਗੱਲਾਂ ਸੁਣਾਂਗੇ।
ਐਵੇਂ ਦੀਆਂ, ਐਵੇਂ ਦੀ ਕਿਹੜੀ ਪੰਚਾਈ ਤੇ ਚੱਲਦੀ ਆ।
ਅਹੀ ਆ ਬਸ ਤੇ ਅਸੀਂ ਗਰੁੱਪ ਚ ਗੱਲ ਅਹੀਆਂ ਕਰਦੇ ਹਾਂ, ਲੋਕ ਦੰਦ ਕੱਢੀ ਜਾਂਦੇ, ਨੇ ਬੈਠੇ ਉਹ ਜ ਵੀ ਝੜਾਈ ਵ ਕਰੀ ਵਈਆ ਜੇ ਲਾਲ ਲਾ ਵੀ ਸਾਡੀ ਡਿਗਰੀ ਰੈਗੂਲਰ ਹੁੰਦੀ ਆ ਸੀ, ਸਾਰੀ ਕਰਾਸ ਦੀ ਫੈਨ ਬਣਾ ਕੇ ਰੱਖਦੇ।
ਵਾਹ
ਕੁਛ ਹੁਣ ਗਾਣੇ-ਗੁਣੇ ਗਾਉਣ ਲੱਗ ਗਏ। ਉਹਨਾਂ ਨੂੰ ਐਂ ਹੋਗਿਆ ਵੀ ਇਹ ਤਾਂ ਨੋ ਗੱਬਰੂ ਨੇ
ਹਾਂ, ਮੁਛ ਫੁੱਟ ਗੱਭਰੂ ਨੇ।
ਮੁੱਛ ਫੁੱਟ ਕਿਉਂ ਮੁੱਛਾਂ ਤਾਂ ਹੁਣ ਬਣੀਆਂ ਪਈਆਂ ਨੇ ਮੁੱਛ ਫੁੱਟ ਤਾਂ ਕੀ ਦਾ ਕੀ ਦਾ ਓਹ ਤਾਂ ਸੰਗ ਦਾ। ਸੰਗ ਦਾ ਸਾਲਾ ਓਹ ਉਹਨੇ ਵੀ ਸ਼ੇਰ ਗਇਆ ਬੋਲਿਆ ਸੀਗਾ ਇੱਕ ਜੇ ਉਹਨੇ ਸ਼ਾਇਦ ਭੇਜੀ ਵੀਡੀਓ ਤੈਨੂੰ ਭੇਜੂ, ਮੈਂ ਸੰਗਦਾ ਉਹ ਤਾਂ। ਉ ਐਂ ਤਾਂ ਮੈਂ ਵੀ ਬਹੁਤ ਉਹੀ ਓਦੇ ਪੰਪ ਮਾਰ ਮੂਰ ਕੇ ਉਹਨਾ ਨੇ ਗਵਾਤਾ ਮੈਂ ਤਾਂ ਬਹੁਤ ਸੰਗ ਦਾ। ਮੈਨੂੰ ਤਾਂ ਊਈ ਮੈਂ ਜਿੰਨੀ ਮਰਜ਼ੀ ਪਕਾਈ ਮਾਰਾ ਹੈ।
ਅੱਜ ਕਿਵੇਂ ਗਾ ਲਿਆ?
ਬਸ ਐਈ ਫੇਰ ਇਹ ਤਾਂ ਪਤਾ ਹੀ ਨੀ ਕਿਤੇ ਓਵਰ ਕਨਫੀਡੈਂਸ ਚੜ ਜਾਂਦਾ ਕੰਮ।
ਹੂੰ ਔਵਰ ਕੌਨਫਿਡੈਨਸ
ਹਾਂ। ਹੁਣ ਨਹੀਂ ਮੈਂ ਜਿੰਨੀ ਮਰਜੀ ਭਕਾਈ ਵਾ ਸਾਰਾ ਦਿਨ ਮਾਰੀ ਜਾਵਾ ਪਰ ਮੇਰੇ ਤੋਂ ਹੁੰਦਾ ਨੀ ਇਹ ਜਿਹਾ ਕੰਮ।
ਅੱਛਾ।
ਉਹ ਬਹੁਤ ਜਹਾਜ਼ ਗੇੜੇ ਦੇ ਰਹੇ ਸਾਡੇ ਪਿੰਡ ਤਾਂ ਹੋਰ ਆ ਗਏ ਤਿੰਨ ਚਾਰ
ਬਈ ਦੇਖੀ ਕਿਤੇ
ਦੇਖੀ ਕਿਤੇ ਭੈਣ ਚੋ ਤੇਰਾ ਭਾਈ ਅੱਜ ਉੜੇ ਨਾ ਜਾਵੇ।
ਆਹੋ ਨਹੀਂ, ਇਹ ਉਂਜ ਹੋਣੇ ਕੁਛ ਚੱਲ ਰਿਹਾ ਹੋਣਾ। ਪਹਿਲਾਂ ਜਿਵੇਂ ਸੰਦੂਰ ਮਿਸ਼ਨ ਕਰ ਤਾ ਸੀਗਾ। ਇਹਨੇ ਮੋਦੀ ਨੇ ਐਈ ਕੁਛ ਕੱਢਿਆ ਹੋਣਾ।
ਕੀ ਪਤਾ ਕਈ ਵਾਰ ਵੈਸੇ ਵੀ।
ਉਹ ਬਹੁਤ ਸਲੋ ਸਲੋਲੀ-ਸਲੋਲੀ ਆ ਰਿਹਾ ਹੈ ਇੱਧਰੋ
ਕਿਤੇ ਗਿੱਪੀ ਗਰੇਵਾਲ ਤਾਂ ਨੀ ਆ ਰਿਹਾ ਜਹਾਜ਼ ਚ ਬੈਠ ਕੇ।
ਉਹ ਤਾਂ ਕਿਤੇ ਅੱਜ ਨਾ ਉਹਨੇ ਦੇਖਲਾ ਉਹ ਚੀਮੇ ਨੇ ਪ੍ਰਾਈਵੇਟ ਜੱਟ ਖਰੀਦ ਲਿਆ।
ਹੈ।
ਹਾਂ।
ਚੀਮੇ ਬਾਈ ਨੇ
ਚੀਮੇ ਬਾਈ ਵਹੀਂ ਚੀਮੇ ਬਾਈ
ਮੇਰਾ ਵੀਰਾ ਮਿਲਿਆ ਉਹਨੂੰ
ਚੀਮੇ ਨੂੰ
ਹਾਂ ਅਮੈਰ ਅਮੈਰਿਕਾ ਚ ਹਾਂ।
ਅੱਛਾ ਵਧੀਆ ਗੱਲ ਆ ਫਿਰ।
ਤੇ ਉਹਨੂੰ ਦਿਲਜੀਤ ਨੂੰ ਵੀ ਮਿਲਿਆ ਸੀ। ਦਲਜੀਤ ਦਾ ਪਰਸੋਂ ਅਖਾੜਾ ਸੀਗਾ।
ਅੱਛਾ।
ਅਮੈਰੀਕਾ ਚ।
ਹੂੰ
ਮਿਲਦਾ ਹੀ ਰਹਿੰਦਾ ਮੈਂ ਕਿਹਾ ਸਾਨੂੰ ਵੀ ਮਿਲਾ ਦੇ ਮੈਂ ਕਿਹਾ ਹੀ ਰਹਿੰਦਾ, ਮੈਂ ਕਿਹਾ ਸਾਨੂੰ ਵੀ ਮਿਲਾ ਦੇ ਮੈਂ ਕਿਹਾ ਗਿੱਪੀ ਗਰੇਵਾਲ ਪਟਿਆਲੇ ਆ ਰਿਹਾ ਸਾਡੇ ਤੋਂ ਇੱਥੇ ਨੀ ਜਾਇਆ ਜਾਂਦਾ। ਗ਼ਰੀਬਾਂ ਤੋਂ।
ਗਰੀਬ ਤੂੰ ਦੇਖ ਲਾ ਗਰੀਬ ਦਾ ਦੇਖ ਲਾ, ਭਾਈ ਅਮਰੀਕਾ ਬੈਠਾ ਬਈ
ਆਹੋ ਫੇਰ ਆ ਮੈਂ ਤਰਸ ਰਹੀ ਆ ਨਾ ਵੀ ਹਾਂ ਮੈਂ
ਗਰੀਬ ਬਾਈ ਇਹਦੇ ਚ ਗਰੀਬੀ ਵਾਲੀ ਕਿੱਥੇ ਗੱਲ ਹੋਈ ਆ ਪਹਿਲਾਂ ਇਹ ਦੱਸ ਮੈਨੂੰ
ਗਰੀਬੀ ਆਲੀ ਓ ਗੱਲ ਆ ਜਦ ਬੰਦਾ ਮੈਂ ਪੰਜਵੀਂ ਕਲਾਸ ਦਾ ਕ੍ਰਸ਼ ਆ ਮੇਰਾ ਗਿੱਪੀ ਗਰੇਵਾਲ।
ਹੁਣ ਇਹ ਇਹਨੂੰ ਬੇਬਸੀ ਕਹ ਸਕਦੇ ਹਾਂ ਆਪਾਂ।
ਮੇਰੀ ਕੋਈ ਬੇਬਸੀ ਨੀ ਮੈਨੂੰ ਘਰ
ਇਹ ਤਾਂ ਬੇਬਸੀ ਹੋ ਗਈ ਏਦੇ ਚ ਗਰੀਬੀ ਕਿੱਥੇ ਆ ਗਈ ਬਈ। ਗ਼ਰੀਬ ਤਾਂ ਅਸੀਂ ਆ ਦੇਖ ਜਿਹੜੇ ਤਰਸਦੇ ਆ ਚੀਜ਼ਾਂ ਖਰੀਦਣ ਨੂੰ ਵੀ ਯਾਰ। ਕਿ ਵੀ ਛੱਡ ਪਰਾ ਅਗਲੇ ਸਾਲ ਲਵਾਂਗੇ।
ਹਾਏ ਮੈਂ ਕਿਹੜੀ ਚੀਜ਼ ਖਰੀਦ ਲਈ ਕਿਹੜਾ ਜੈਕਪੋਟ ਖਰੀਦ ਲਿਆ।
ਕੁਛ ਵੀ ਆ ਚਾਹੇ, ਤੁਸੀਂ ਗ਼ਰੀਬ ਤਾਂ ਨੀ ਹੈਗੇ, ਸਾਡੇ ਨਾਲ ਤਾਂ ਅਮੀਰ ਹੋ। ਜਮੀਨ ਕਿੰਨੀ-ਜ਼ਮੀਨ ਕਿੰਨੀ ਹੈ, ਚੱਲ ਤੁਹਾਡੇ।
ਹੈਗੀ ਏ
ਕਿੰਨੀ-ਕਿੰਨੀ।
ਜ਼ਰੂਰੀ ਦੱਸਣਾ।
ਹਾਂ, ਹਾਂ, ਜ਼ਰੂਰੀ ਆ।
ਬੇ ਕਰੇਂਗਾ, ਮੇਰੀ ਮੈਂ ਨੀ
ਨਹੀਂ, ਨਹੀਂ ਕਰਦਾ ਦੱਸ ਤਾਂ ਸਹੀ ਫਿਰ ਵੀ।
ਅੱਠ ਕਿੱਲੇ ਖੁਦੇ ਆ ਬਾਕੀ ਠੇਕੇ ਕਿਤੇ ਲਿੱਤੇ ਹੋਏ
ਵਾਹ-ਵਾਹਓ ਗਰੀਬ ਇਹੋ ਜਿਹਾ ਗ਼ਰੀਬ ਰੱਬ ਮੈਨੂੰ ਹੀ ਹਣ ਆਵੇ,
ਜ਼ਮੀਨਾਂ ਦਾ ਕੀ ਆ ਧਰਨੇ ਲੱਗਦੇ, ਨੇ ਜਿਹੜੇ ਸਾਡੇ ਕਿਸਾਨਾਂ ਵਾਲੇ ਉਹ
ਕਿਹੜੇ ਤੁਹਾਡੇ ਧਰਨੇ ਕਾਹਦੇ ਉਈ ਬੀ ਤੁਸੀਂ ਜਿਹੜੀਆਂ, ਉਹ ਕਰਦੇ ਹੋ ਤੁਸੀਂ ਲੋਕਾਂ ਨਾਲ ਧੱਕਾ ਕਰਦੇ ਹੋ ਉਹ ਬਈ।
ਹੋ।
ਕੌਣ ਖਾ ਜਾਂਦੇ ਨੇ ਬਈ।
ਸਰਕਾਰ
ਥੋਨੇ ਪਾਣੀ ਦਾ ਲੇਵਲ ਡੇਗ ਤਾਂ, ਲੋਕਾਂ ਨੇ ਥੋਨੇ ਹੈਂ ਲਾ ਲਾ ਝੋਨੇ ਥੋਨੇ ਹੋਰ ਬੀਜੋ ਸਵ ਸਬਜ਼ੀਆਂ ਬੀਜੋ, ਕੋਈ ਦਾਲਾਂ ਬੀਜੋ।
ਥੋਨੂੰ ਨੀ ਕਣਕ ਆਟਾ ਮਿਲਦਾ ਖਾਣ ਨੂੰ ਹੱਦ ਹੋ ਗਈ, ਚੋਲ ਤੁਹਾਨੂੰ ਮਿਲਦੇ ਨੇ ਪੰਜਾਬ ਪੰਜਾਬ ਦੀ ਖੇਤੀ ਨਾਲ ਹੀ ਸਾਰਿਆਂ ਦਾ ਢਿੱਡ ਭਰ ਰਿਆ।
ਦੇ ਬੀਜੇ ਹੋਏ, ਸੌ ਪ੍ਰਸੈਂਟ ਚੌਲ ਚ ਅੱਸੀ ਤੋਂ ਪਚਾਸੀ ਪ੍ਰਸੈਂਟ ਬਾਹਰ ਜਾਂਦਾ ਬੇਟੇ।
ਬਾਹਰ ਜਾਂਦਾ, ਫਿਰ ਢਿੱਡ ਤਾਂ ਕਿਸਾਨ ਹੀ ਭਰ ਰਹੇ ਨੇ ਲੋਕ।
ਐ ਹੂੰ ਇਹ ਅੱਛਾ ਆ ਅੱਛਾ ਫਿਰ ਜੇ ਢਿੱਡੇ ਭਰਨਾ ਫਿਰ ਤਾਂ ਫਰੀ ਓ ਕਰਦੋ ਸਾਰਾ ਕੁਛ
ਕਿਉਂ ਕਰਦੀ ਹੈ, ਸਾਨੂੰ ਕੀ ਬਣੂਗਾ ਸਾਨੂੰ ਕੀ ਮਿਲੂਗਾ।
ਸੇਵਾ,
ਹੈਂ ਸੇਵਾ ਸੇਵਾ ਨੂੰ ਵੀ ਅਸੀਂ ਸਿਰ ਤੇ ਲੈ ਕੇ ਜਾਣਾ, ਸਾਨੂੰ ਜੇ ਬੰਦੇ ਨੂੰ
ਨਾ-ਨਾ, ਦੇਖ ਸਿਰ ਤੇ ਤਾਂ ਅਸੀਂ ਵੀ ਜਾਊਗੀ ਪੈਸਾ ਤਾਂ ਨਹੀਂ ਜਾਂਦਾ।
ਪੈਸਾ ਆ ਜਾਂਦਾ ਨੀ ਪਰ ਹੁਣ ਜਿੰਨਾ ਜਿੱਦਾਂ ਦੀ ਮਹਿੰਗਾਈ ਹੈ, ਇੱਥੇ ਪੈਸਾ ਜ਼ਰੂਰੀ ਹੈ ਕੀ ਕਰੀਏ।
ਮਹਿੰਗਾਈ ਚ ਤਾਂ ਅਸੀਂ ਵੀ ਰਹਿੰਦੇ ਹਾਂ ਬਾਈ,
ਹਾਂ ਸੋਹਣੇ-ਸੋਹਣੇ ਕੱਪੜੇ ਪਾ ਕੇ ਤੂੰ, ਕਾਲਜ ਲੰਘ ਜਾਂਦਾ ਹਜੇ ਮੈਂ ਗ਼ਰੀਬ ਹਾਂ।
ਲੈ ਦੇਖੀ ਮੈਂ ਤਾਂ ਹੁਣ ਤੈਨੂੰ ਯਕੀਨ ਨਹੀਂ ਕਰਨਾ, ਮੇਰੇ ਕੋਲ ਸਾਰੇ ਪਾਹੋ ਨੇ, ਕੋਈ ਜਾਂ ਡੇਢ ਸੌ ਦੀ, ਕੋਈ ਦੋ ਸੌ ਦੀ ਕਮੀਜ਼ਹੀਆਂ ਨੇ ਤਾਂ ਵਸ ਐਵੇਂ ਵੀ ਰਬ ਨੇ ਪਰਸਨੈਲਿਟੀ ਦੇਤੀ ਅਸ।
ਬਸ-ਬਸ-ਬਸ-ਬਸ, ਸੋਹਣੇ ਸੋਹਣੇ ਕੱਪੜੇ ਪਾ ਕੇ। ਟੌਰ ਕੱਢ ਕੇ ਜਾਂਦਾ ਜਦੋਂ ਪੱਗ
ਤੈਨੂੰ ਮਯਾਕ ਨੀ, ਤੈਨੂੰ ਨਾ ਮ ਜੇ ਕਮੀਜ਼ਾਂ ਨਾ ਹਲੇ ਬੌ ਅ ਆਪ ਨੀ ਯਕੀਨ ਕਰਨਾ। ਜਿੱਥੇ ਮੈਨੂੰ ਪਤਾ ਲੱਗ ਗਿਆ, ਸਾਡੇ ਏਰੀਏ ਚ ਸੇਲ ਸੂਲ ਜੀ ਚੱਲ ਪਈ, ਉੱਥੇ ਹੀ ਚਾੜ ਦੇਣੇ ਆ ਜਾ ਕੇ। ਡੇਢ ਸੌ ਦੀ ਦੋ ਸੌ ਦੀ ਇਹੋ ਜਿਹੀਆਂ ਕਮੀਜਾਂ ਲਿਆਉਣਾ ਵੈਂ,
ਮੋਰਨੀ ਵਾਲਾ ਲੜ ਲਾ ਕੇ
ਉਹ ਤਾਂ ਫਿਰ ਬਾਈ ਹੁਣ ਸਾਨੂੰ ਬਨਣੀ ਆਉਂਦੀ, ਪੱ ਪੱਗ ਵਿੱਚ ਜਾ ਆ ਜਾਂਦੀ ਵੀ ਪੱਗ ਨਾਲ ਜਚਦੇ ਹਂ। ਪੱਗ ਤੋਂ ਪੈਨਣ ਦਾ ਕੁੱਛ ਨੀ।
ਆਹੋ।
ਜਿਹੇ ਜੇ ਮਰਜੀ ਕੱਪੜਿਆਂ ਨਾਲ ਬੰਨੋ ਪੱਗ ਉਹੀ ਜਚਾ ਦਿੰਦੀ ਹੈ, ਪੱਗ ਫਿਰ ਉਹੀ ਕੱਪੜਿਆਂ ਨੂੰ
ਤਰ ਬਣ ਤਾਂ ਵਧੀਆ ਹੁੰਦੀ, ਕਿਹੜੀ ਬਣਦੀ ਉਹ ਫੁੱਲਵੈਲ ਦੀ,
ਫੁੱਲ ਵੈਲ ਵੀ ਵੰਨ ਲੈਂਦਾ ਤੇ ਰੂਬੀਆ ਵੀ
ਰੁਹੀਵ ਅਹ ਪਟਿਆਲੇ ਨਾ ਇੱਕ ਉਹ ਹੈ, ਸ਼ੋਰੂਮ ਪੱਗਾਂ ਦਾ ਕਿੰਨਾ ਘੈਂਟ ਨਾ ਉਹ ਬਹੁਤ ਜਾਇਜ਼ ਰੇਟ ਚ ਦਿੰਦੇ ਨੇ ਉਹ।
ਨਾਗੀ-ਨਾਗੀ।
ਹਾਂ,
ਹੂੰ।
ਇੱਧਰ ਹੈ ਏ ਸੀ ਮਾਰਕੀਟ ਵਾਲੇ ਨੂੰ ਪੈਂਦਾ ਜਿਹੜਾ,
ਆਹੋ ਸੁਣਿਆ ਮੈਂ ਨਾਗੀ, ਉਹ ਨਾਗੀਆਂ ਦੀ ਨੇ ਜ਼ਿਆਦਾ ਮਤਲਬ ਆਪਣੇ ਆਲ ਪੰਜਾਬ ਚ ਨੇ ਨਾਗੀ
ਹੂੰ ਬਹੁਤ ਵਧੀਆ, ਤੇ ਉਹ, ਖੁਦ ਹੀ ਸੀਨ ਦਿੰਦੇ ਨੇ, ਬਾਕੀ ਖੁਦ ਹੀ ਉਹਨਾਂ ਦੀ ਆਵਾਜ਼ ਵਗੈਰਾ, ਸਾਰਾ ਕੁਛ ਖੁਦ ਦਾ ਹੁੰਦਾ।
ਅੱਛਾ, ਚੱਲ ਠੀਕ ਆ, ਫਿਰ ਚੰਗਾ।
ਠੀਕ ਹੈ ਜੀ, ਗੁਡ ਨਾਈਟ,
ਗੋਡ ਨਾਈਟ।